ਹੈਲੋ।
ਹਾਂਜੀ ਸਤਿ ਸ੍ਰੀ ਕਾਲ।
ਹਾਂਜੀ ਸਤਿ ਸ੍ਰੀ ਕਾਲ। ਹੋਰ ਠੀਕ ਔ?
ਵਧੀਆ। ਤੁਸੀ ਸੁ ਨਾਔ? ਅੱਜ ਕਿੱਥੋਂ ਯਾਦ ਕਰ ਲਿਆ।
ਹਾਂਜੀ ਮੈਂ ਵੀ ਵਧੀਆ। ਬਸ ਲੋੜ ਪੈ ਜਾਂਦੀ ਏ ਤੇ ਯਾਦ ਕਰ ਲੈਂਦੇ ਆਂ, ਅਸੀਂ ਤੇ। ਮੈਂ ਸੋ ਖਾਨਾ ਖਾ ਰੀ ਜੀ।
ਐਵੇਂ ਦੀ ਜ਼ਰੂਰਤਾਂ ਪਈ ਰੈਨ ਤਾਂ ਹੀ ਤੁਸੀਂ ਫੋਨ ਕਰੋਗੇ।
ਜੀ, ਔ ਤੇ ਹੈ, ਬਸ ਫ ਥੋੜਾ ਸਾ ਬੱਚਿਆਂ ਦੀ ਛੁੱਟੀਆਂ ਪਈ ਦੀਆਂ ਸੀ ਤੁਆਨੂੰ ਪਤਾ ਈ ਏ ਕਿੰਨਾ ਤੰਗ ਕਰਦੇ ਨੇ ਬੱਚੇ। ਤੇ ਹਾਂਜੀ ਕੁੜੀ ਦੀ ਤੇ ਖਹਿਰਾਂ ਹੁਣੇ ਦਸਵੀਂ ਦੇ ਬੋਰਡ ਹਟੇ ਸੀ ਨਾ ਤੇ ਉਹਦੀ ਤੇ ਖੈਰ ਦੋ ਮਹੀਨੇ ਤੋਂ ਛੁੱਟੀਆਂ ਪਈਦੀਆਂ ਸੀ। ਤੇ ਹੁਣ ਓਦੇ ਫਰੈਂਡਸ ਆਣ ਵਾਲੇ ਨੇ ਉਹਨੂੰ ਮਿਲਣ ਬਈ ਇਹੀ ਡਿਸੀਜਨ ਵਗੈਰਾ ਲੈਣਗੇ ਬੀ ਕੀ ਅੱਗੇ ਕਰਨਾ। ਪੈਲਿੰਗ ਵਗੈਰਾ ਕੁਛ ਵੀ ਤੇ ਕਹਿ ਰਹੀ ਸੀ ਕਹਿੰਦੀ ਮੰਮੀ ਮੇਰੇ ਫਰੈਂਡਸ ਆਣੇ ਨੇ ਕੁਛ ਅਛਾ ਬਣਾਓ ਕੁਛ ਅੱਛਾ ਅਰੇਂਜਮੈਂਟ ਕਰੋ ਮੈਂ ਉਹਨਾਂ ਨੂੰ ਮਤਲਬ ਹੈ ਪੰਜ ਛੇ ਬੱਚੇ ਇਨਵਾਈਟ ਕੀਤੇ ਨੇ ਉਹਨੇ ਬਾਕੀ ਮਤਲਬ ਕਿ ਹੋਰ ਦੇਖੋ ਕਹਿੰਦੀ ਹੋਰ ਹੋਏ ਤੇ ਇੱਕ ਦੋ ਹੋਰ ਆਣਗੇ ਵਰਨਾ ਛੇ ਛੇ ਤੇ ਪੱਕੇ ਹੀ ਨੇ। ਮੈਂ ਕਿਹਾ ਠੀਕ ਹੈ ਹੁਣ ਮੈਂ ਸੋਚਦੀ ਹਾ ਕੀ ਕਰਾਂ। ਤੇ ਬਸ ਉਹਦੇ ਲਈ ਮੈਂ ਕਹਿ ਲਿਆ ਉਹ ਤੁਹਾਡੇ ਕੋਲੋਂ ਸਜੈਸ਼ਨ ਲਵਾਂ ਮੈਂ ਹੁਣ ਮੈਂ ਕੀ ਕਰਾਂ।
ਹੂੰ ਦੇਖਲੋ ਬੱਚਿਆਂ ਨੇ ਕਿਸ ਤਰ੍ਹਾਂ ਖਾਣਾ ਅੱਜ ਕੱਲ੍ਹ ਦੇ ਬੱਚੇ ਦੇ ਫਰਾਈ ਫੂਡ ਜੰਕ ਫੂਡ ਇਹ ਇਹਨਾਂ ਨੂੰ ਇਹ ਜ਼ਿਆਦਾ ਪਸੰਦ ਆਦਾ ਏ। ਕੁਛ ਅਲੱਗ ਬਣਾ ਦੋ ਤੇ ਨਾ ਥੱਲੇ ਨਹੀਂ ਆਂਦਾ। ਕੁਛ ਇਸ ਤਰ੍ਹਾਂ ਦਾ ਹੀ ਕਦੀ ਕਦੀ ਤਾਂ ਚੱਲਦਾ ਚਲੋ ਬੱਚੇ ਬੱਚਿਆਂ ਨੇ ਖਾਣਾ ਏ
ਹਾਂਜੀ ਹਾਂਜੀ ਉਹ ਤੇ ਹੈ।
ਹਾਂਜੀ ਹਾਂਜੀ ਉਹ ਤੇ ਹੈ ਮੈਂ ਕਿਹਾ ਚਲੋ ਲਿਆਓ ਮੈਂ ਪੁੱਛਾ ਕੇ ਬਈ ਥੋੜੀ ਸ ਮੈਨੂੰ ਸਜੇਸ਼ਨ ਵੀ ਦੋ ਨਾਲ ਥੋੜੀ ਸੀ ਮਤਲਬ ਕੀ ਓਹਨਾ ਦਾ ਨਾ ਇੱਕ ਮਤਲਬ ਕੀ ਆਪਣਾ ਟਾਈਮ ਸਪੈਂਡ ਕਰਨ ਆ ਰਹੇ ਨੇ ਤੇ ਥੋੜਾ ਸ ਮੈਂ ਕਿਹਾ ਗੇਮਸ ਵਗੈਰਾ ਜਿਦਾਂ ਹੋ ਗਈ ਆ। ਨਾਲ ਉਹ ਵੀ ਖਿਡਾਨੀ ਤੇ ਥੋੜਾ ਸਾ ਇਹਨਾਂ ਦੀ ਪਾਰਟੀ ਸਮਝ ਲੋ ਆਪਸ ਚ ਬੱਚੇ ਕਰ ਰਹੇ ਨੇ।
ਛੋਟੀ ਜਿਹੀ ਪਾਰਟੀ ਹਾਂ ਕੋਈ ਨੀ ਕੁਛ ਬਣਾ ਲੋ ਅੱਛਾ ਸ ਬੱਚਿਆਂ ਦਾ ਬੱਚਿਆਂ ਦਾ ਮਤਲਬ ਦਾ। ਪਾਸਤਾ ਬਣਾ ਲੋ ਸੂਜੀ ਦਾ ਪਾਸਤਾ ਆ ਰਿਹਾ ਨਾ
ਹਾਂਜੀ ਹਾਂਜੀ ਤੇ ਮੈਨੂੰ ਇੱਕ ਤੇ ਉਹ ਦੱਸੋ ਤੁਸੀਂ ਉਹ ਕਹਿ ਰਹੇ ਸੀ ਸਟਾਰਟ ਰ ਵਗੈਰਾ ਮਤਲਬ ਕਿ ਉਹ ਕਟਲੇਟਸ
ਕਟਲੇਟ ਹਾਂ ਕਬਾਬ ਕਟਲੇਟ ਉਹ ਦੇਖ ਲੋ ਕਟਲੇਟ ਅਗਰ ਜਿਵੇਂ ਲੈਫਟ ਓਵਰ ਹੁੰਦੇ ਆ ਨਾ ਰਾਈਸ ਪਾਏ ਦੇ ਅਗਰ ਉਹ ਹੈ ਉਹ ਨੀ ਤੇ ਉਹਦੀ ਜਗ੍ਹਾ ਪੋਹਾ ਯੂਜ਼ ਕਰ ਲੋ ਆਲੂ ਬੋਇਲ ਕਰ ਲੋ ਪੋਹਾ ਯਾ ਰਾਈਸ ਪਏਦੇ ਆ ਤੇ ਅੱਛੀ ਗੱਲ ਏ ਨਹੀਂ ਪਏਦੇ ਤੇ ਪੋਹਾ ਯੂਜ ਕਰਲੋ ਉਹਨੂੰ ਭਿਗੋ ਦੋ ਥੋੜੀ ਦੇਰ ਵਸ ਉਹ ਇੱਕਦਮ ਸੋਫਟ ਔਰ ਲੇਸ ਭੀਜਿਆ ਹੋ ਜਾਏਗਾ ਨਾ ਕਿ ਹੱਥ ਨਾਲ ਮਸਲਿਆ ਜਾ ਰਿਹਾ
ਠੀਕ ਏ ਠੀਕ
ਤੇ ਉਹ ਆਲੂ ਬੁਇਲ ਕਰਕੇ ਉਹਨੂੰ ਛਿਲਕਾ ਉਤਾਰ ਕੇ ਉਹਨੂੰ ਅੱਛੇ ਸ ਮੈਸ਼ ਕਰ ਲੋ ਉਹਦੇ ਚ ਪਹਾ ਪਾਦੋ ਉਹਨੂੰ ਵੀ ਹੱਦ ਨਾਲ ਪਹਿਲੇ ਮਸਲ ਲੈਣਾ ਪੋਹਾ ਫੇਿਰ ਆਲੂ ਚ ਪਾਣਾ ਥੋੜਾ ਜਿਹਾ ਚੀਜ਼ ਪਾਾਲੋ ਅਗਰ ਹੈ ਤੇ
ਹਾਂਜੀ ਨਹੀਂ ਨਹੀਂ ਚੀਜ਼ ਵਗੈਰ ਤਾਂ ਤੁਹਾਨੂੰ ਪਤਾ ਹੈ ਅੱਜ ਕੱਲ੍ਹ
ਹਾਂ ਚੀਜ਼ ਪਾੋ ਬਾਕੀ ਬੇਸਿਕ ਮਸਾਲੇ ਪਾ ਲ ਲੋ ਮਤਲਬ ਥੋੜਾ ਓਰਗੈਨਾ ਚਲੀ ਫਲਿਕਸ ਪਾ ਲ ਲੋ ਨਮਕ ਪਾ ਲ ਲੋ ਔਰ ਥੋੜੀ ਸੀ ਮਿਰਚ ਸ਼ੀ ਪਾਾਲੋ
ਅੱਛਾ ਠੀਕ
ਹਾਂ ਬੱਸ ਇਹਨਾਂ ਨੂੰ ਅੱਛੇ ਥੋੜਾ ਸ ਕੋਰਨਫਲਾਵਰ ਜਾਂ ਕੋਰਨਫਲਾਵਰ ਦੀ ਜਗ੍ਹਾ ਉਹ ਪਾ ਦੋ ਅਾਂ ਮੈਦਾ ਇੱਕ ਦੋ ਇੱਕ ਡੇਢ ਚਮਚ ਜਿੰਨਾ ਪਾਉਣਾ ਜਿਆਦਾ ਨਹੀਂੀ ਪਾਉਦਾ ਮੈਦਾ ਉਹ ਕੌਣ ਉਹ ਪਾਓਗੇ ਨਾਲ ਅ ਮੈਦਾਾਂ ਥੋੜਾ ਟੇਸਟ ਆਏਗਾ ਕੱਚਾ ਕੱਚਾ ਕੋਨਫਲਾਵਰ ਥੋੜਾ ਹੀ ਪਾਣਾ ਕੀ ਟੇਸਟ ਪਤਾ ਨਾ ਲੱਗੇ ਬੱਚਿਆਂ ਨੂੰ
ਠੀਕ ਹੈ ਠੀਕ ਹੈ ਠੀਕ ਹੈ
ਮੈਗੀ ਮਸਾਲਾ ਪਾ ਲੈਣਾ ਅਗਰ ਪਾਓ ਨਾ ਤਾਂ ਫਿਰ ਉਹਦੇ ਨਾਲ ਟੇਸਟ ਦਾ ਪਤਾ ਨਹੀਂ ਲੱਗਦਾ ਮੈਦੇ ਦਾ ਟੇਸਟ ਹੋਏ ਕੌਣ ਕਰਦਾ
ਜੀ ਹੁਣ ਨਾਲ ਹੀ ਅੱਧਾਂ ਵੈਸੇ ਸਟਾਰਟਰ ਬਣਾ ਲਾਂਗੇ
ਹਾਂ ਤੇ ਇਹ ਪਹਿਲੇਾਂ ਹੀ ਪ੍ਰੀਪੇਅਰ ਕਰਕੇ ਰੱਖਦੇ ਨਾ ਨਾ ਇਹਨਾਂ ਦੇ ਕਟਲੇਟ ਦੀ ਸ਼ੇਪ ਕੋਈ ਵੀ ਸ਼ੇਪ ਦੇ ਕੇ ਇਹ ਨੂੰ ਥੋੜੀ ਦੇਰ ਫਰਿਜ ਚ ਰੱਖ ਦੇਣਾ ਫ੍ਰੀਜ਼ਰ ਚ ਉਹ ਥੋੜੇ ਟਾਈਟ ਹੋ ਜਾਣਗੇ ਨਾ ਫਿਰ ਤੁਹਾਨੂੰ ਜਲਦੀ ਈਜ਼ੀਲੀ ਹੋ ਜਾਏਗਾ ਉਸ ਟਾਈਮ ਬੱਚੇ ਖਾਣ ਪਹਿਣ ਤੁਸੀਂ ਤਿਆਰੀ ਕਰਨ ਜਾਓ
ਠੀਕ ਹਾਂ ਨਹੀਂ ਨਹੀਂ ਨਹੀਂ ਨਹੀਂ ਉਹੀ ਨਾ ਫਰਿਜ ਚ ਰੱਖਦਾਂਗੀ ਉਹ ਫਰੋਜਨ ਆਈਟਮ ਜਿੱਤਾ
ਹਾਂ
ਫੇਰ ਉਹਦੇ ਬੱਜਦ ਖਾਣਾ ਹੈਗਾ ਤੇ ਫਰਾਈ ਕਰ ਦਾਂਗੇ। ਵੈਸੇ ਥੋੜਾ ਸ ਕਈ ਬੱਚੇ ਤੇ ਫਰਾਈ ਵੀ ਅਵੋਇਡ ਕਰ ਤੇ ਨੇ ਤੇ ਏਅਰ ਫਾਇਰ ਕਰਦਾ ਤੇ ਚੱਲੇਗਾ।
ਏਅਰ ਫੈਰ ਕਰਦੇ ਨੇ ਪਰ ਏਅਰ ਫੈਰ ਚ ਕੀ ਜ਼ਿਆਦਾ ਮਜ਼ਾ ਨਹੀਂ ਆਉਂਦਾ। ਤੇ ਅੱਜ ਕਲ ਕਿੱਥੇ ਬੱਚੇ ਤੇ ਫਰਾਈ ਅਵਇਡ ਕਰਦੇ ਖਾ ਹੀ ਲੈਂਦੇ ਨੇ। ਬੱਚਿਆਂ ਨੂੰ ਵੀ ਪੁੱਛ ਲਿਆ ਜੇ ਖਵਾਣ ਵਾਸਤੇ।
ਜੀ, ਚਲੋ ਨਾਲ ਹੋਰ ਵੀ ਤੇ ਆਈਟਮਸ ਹੁੰਦੀ
ਹਾਂ ਥੋੜੇ ਕੀ ਉਹ ਸੂਜੀ ਦਾ ਪਾਸਤਾ ਹੈ ਬੱਚਿਆਂ ਨੂੰ ਅ ਜਦ ਅੱਛੀਆਂ ਲੱਗਦੀਆਂ। ਵਾਈਟ ਸੋਸ ਪਾਸਤਾ ਬਣਾ ਦੇ ਨਾ ਥੋੜਾ ਪਾਸਤਾ ਬੋਆਇਲ ਕਰਕੇ ਤੇ ਉਹਦੇ ਚ ਜਿਹੜੀ ਘਰ ਵੈਜੀਟੇਬਲਸ ਹੋਣਗੀਆਂ ਬੱਚੇ ਖਾਂਦੇ ਆ ਪਾਸਤਾ ਚ। ਓਵਨ ਚ ਪਾ ਲੈਣਾ ਹੋਰ ਕੀ ਕਹਿੰਦੇ ਨੇ ਥੋੜ੍ਹੀ ਅਹ ਸ਼ਿਮਲਾ ਮਿਰਚ ਪਾ ਲੈਣਾ ਥੋੜੀ ਗਾਜਰ ਹੋਏਗੀ ਉਹ ਪਾ ਲੈਣਾ ਔਰਂਜ ਵਾਲੀ ਤੇ ਇਹਨਾਂ ਨੂੰ ਉਹ ਕਰਕੇ ਨਾ ਥੋੜਾ ਜਿਹਾ ਭੁੰਨ ਕੇ ਤੇ ਵਿੱਚ ਪਾਸਤਾ ਪਾ ਦੋ ਇੱਕ ਕੱਪ ਦੁੱਧ ਪਾ ਦੋ ਥੋੜਾ ਜਿਹਾ ਚੀਜ਼ ਪਾ ਦੋ, ਥੋੜਾ ਮੋਜਰੇਲਾ ਪਾ ਦੋ, ਬਟਰ ਪਾ ਦੋ, ਥੋੜਾ ਮਲਾਈ ਪਾ ਦੋ ਚੀਲੀਫਲੇਕਸ ਪਾ ਕੇ ਅੱਛੇ ਤਰ੍ਹਾਂ ਉਹਨਾਂ ਨੂੰ ਮਿਲਾ ਲੋੋ ਇੱਕ ਤੇ ਜਿਆਦਾ ਝੰਜਟ ਨ ਹੋਏਗਾ ਸੋਸ ਬਣਾਦਾ ਤੇ ਪਹਿਲੇ ਤੇ ਬੰਦੀ ਨਾ ਮੈਦੇ ਚ ਫੇਰ ਬਟਰ ਚ ਮੈਦਾ ਪਾ ਕੇ ਉਹਨੂੰ ਭੁੰਨੋ ਫੇਰ ਦੁੱਧ ਪਾਦੋ। ਉਹ ਵਾਲਾ ਸਿਸਟਮ ਹੁਣ ਚਲਾ ਗਿਆ ਹੁਣ ਡਾਇਰੈਕਟ ਦੁੱਧ ਵਾਲਾ ਬਣਾ ਲੋੋ।
ਠੀਕ ਹੈ ਠੀਕ
ਦੁੱਧ ਪਾ ਕੇ ਨਾ ਵਾਈਟ ਸੋਸ ਕਰੀਮੀ ਪਾਸਤਾ ਬਣ ਜਾਏਗਾ ਉਹ ਵੀ ਅੱਛਾ ਲੱਗੇਗਾ ਬੱਚਿਆਂ ਨੂੰ ਤੇ ਥੋੜੇ ਪੋਪਕੋਰਨ ਘਰ ਹੀ ਸੇਕਦੇ ਨਾ ਬੱਚੇ ਖੁਸ਼ ਹੋ ਜਾਂਦੇ ਨੇ ਕੁੜੀਆਂ ਹੋਰ ਥੋੜੇ ਇੱਕ ਦੋ ਪੈਕੇਟ ਵਾਲੇ ਟਰਾਈ ਕਰ ਲੈਣਾ ਖਾਂਦੇ ਹੋਣਗੇ ਬੱਚੇ ਤੇ ਅੱਛਾ ਹੈ। ਨਹੀਂ ਤੇ ਨਾ ਖਾਂਦੇ ਉਹਨੂੰ ਹੋਰ ਜ਼ਿਆਦਾ ਅੱਛਾ
ਹਾਂ ਚਲੋ ਫਿਰ ਮੈਂ ਉਹ ਤੇ ਦੇਖ ਲਾਂਗੀ ਹਾਂਜੀ।
ਜਾਂ ਕੋਈ ਸਮੂਦੀ ਬਣਾ ਲੈਣਾ।
ਹਾਂ
ਮੈਂਗੋ ਦੀ ਸਮੂਦੀ ਬਣਾ ਲੈਣਾ। ਤੇ ਕਿਉਂਕਿ ਮੈਂਗੋ ਦਾ ਸੀਜ਼ਨ ਹੈ ਮੈਂਗੋਸ ਸਮੂਦੀ ਹੀ ਬਣਾ ਦੇਣਾ। ਥੋੜ੍ਹਾ ਵਿੱਚ ਡਰਾਈ ਫਰੂਟ ਪਾ ਲੈਣਾ ਚੀਆਸੀਡਸ ਪਾ ਲੈਣਾ ਹੋਰ ਹੂੰ
ਤੇ ਮੈਂ ਕਹਿ ਰਹੀ ਸੀ ਥੋੜਾ ਸਾ ਜਿੱਦਾਂ ਕਿ ਸਨੈਕਸ ਵਗੈਰਾ ਹੋ ਗਏ ਆਪਣੇ ਤੇ ਹੁਣ ਥੋੜਾ ਸਾ ਗੇਮਸ ਦਾ ਮਤਲਬ ਕਿ ਇੱਕ ਦੋ ਅੱਛੇ ਵਾਲੇ ਮੈਂ ਸੋਚ ਅਸੀਂ ਇੱਕ ਤੇ ਮੈਂ ਲਗਾ ਦਾਂਗੀ ਮੈ ਕੋਲਾਂ ਵੱਡਾ ਪੂਲ ਪਿ ਆਦਾ ਵਾ।
ਅੱਛਾ ਪੂਲ ਚ ਪਤਾ ਕੀ ਕੁਛ ਬੱਚਿਆਂ ਦੀ ਬੱਚਿਆਂ ਦੇ ਪੇਰੈਂਟਸ ਨਾ ਨਹੀਂ ਅੱਛਾ ਲੱਗਦਾ ਕਿ ਕਿਸ ਬਾਹਰ ਜਾ ਕੇ ਕੋਈ ਨਾ ਆ ਕੱਪੜੇ ਚੇਂਜ ਕਰੇ ਪਤਾ ਕਈ ਮੰਮੀ ਆ ਕਈਆਂਨੀ ਅਸੀਂ ਵੀ ਚਾਹਵਾਂਗੇ ਸਾਡਾ ਬੱਚਾ ਕਿਸੇ ਦੇ ਘਰ ਜਾ ਕੇ ਨਾ ਜਾਂ ਫਿਰ ਚੇਂਜ ਨਾ ਕਰੇ ਹੁਣ ਬਾਕੀ ਤੁਸੀਂ ਬੱਚਿਆਂ ਨੂੰ ਪੁੱਛ ਲੈਣਾ ਉਹਨਾਂ ਦੀ
ਹਮ ਵੈਸੇ ਸਾਰੇ ਮੁੰਡੇ ਮੁੰਡੇ ਹੀ ਹੈ ਨਾ ਤੇ ਕੋਈ ਇਨਾ ਵੈਸੇ ਖੈਰ ਇਹਤਰਾਜ਼ ਤੇ ਨਹੀਂੀ ਕਰਨਗੇ ਕਿਉਂਕਿ ਕੁੜੀਆਂ ਚ ਫੇਰ ਵੀ ਥੋੜਾ ਹਾਂਜੀ ਕਰ ਲੈਂਦੇ ਨੇ
ਹਾਂ ਕੁੜੀਆਂ ਚ ਕਰਦੇ ਨੇ ਤੇ ਕੁਛ ਕੀ ਹੈ ਪੁਰਾਣੀ ਗੇਮਸ ਖਿਲਾਓ ਬੱਚਿਆਂ ਨੂੰ ਅੱਜ ਕੱਲ ਨਵੀਆਂ ਗੇਮਾਂ ਆਇ ਜਾ ਰਹੀਆਂ ਨੇ ਪੁਰਾਣੇ ਬੱਚਿਆਂ ਨੂੰ ਪਤਾ ਹੀ ਨਹੀਂ ਅਸੀਂ ਆਪਣੇ ਟਾਈਮ ਚ ਕੀ ਖੇਲਦੇ ਸੀ
ਹਾਂਜੀ
ਅੰਤਾਕਸ਼ਰੀ ਹੋ ਗਈ ਕੁੱਚ ਤੇ ਅੰਤਾਕਸ਼ਰੀ ਸਟਾਰਟ ਹੋਈ ਤੇ ਸਮਝੋ ਖਤਮ ਹੀ ਨਹੀਂੀ ਹੁੰਦੀ
ਹਾਂ ਉਹ ਤੇ ਹੈ
ਹਾਂ ਅੰਤਾਸ਼ਰੀ ਹੋ ਗਈ ਜਿਹੜਾ ਗਾਣਾ ਬੋਲਣ ਲਗਾ ਗਾਣਾ ਪਲੇ ਕਰ ਲੋ ਸਭ ਤੋਂ ਅੱਛੀ ਗੱਲ ਸਭ ਸਭ ਤੋਂ ਵਧੀਆ ਅਸੀਂ ਕੀ ਪਰਚੀਆਂ ਖੇਲਦੇ ਸੀ ਚੋਰ ਵ ਰਾਜਾ ਵ ਜੀਰ ਵਾਲੀਆਂ ਉਹ ਵੀ ਬੱਚਿਆਂ ਨੂੰ ਅੱਜ ਕੱਲ੍ਹ ਤਾਂ ਹੀ ਨਹੀਂੀ ਖੇਲਣਾ ਕਿਵੇਂ ਖੇਲਦੇ ਆ ਕਿਵੇਂ ਨਹੀਂ
ਠੀਕ ਏ ਠੀਕ ਏ ਉਹ ਤੇ ਮੈਂ
ਕਿਉਂਕਿ ਆ ਪੁਰਾਣੀ ਗੇਮਸ ਥੋੜ੍ਹੀ ਉਹਨਾਂ ਨੂੰ ਅੱਛਾ ਲੱਗੇਗਾ ਕਿ ਸਾਡੇ ਪੇਰੈਂਟਸ ਵੀ ਇਹ ਸਭ ਖੇਲਦੇ ਸੀ ਅਹਾਂ ਅਨਤਾ- ਕਸ਼ਰੀ ਦਾ ਸਭ ਤੋਂ ਵਧੀਆ, ਟਾਈਮ ਪਾਸ ਜ਼ਿਆਦਾ ਹੁੰਦੈ। ਦੋ ਦੋ ਢਾਈ ਢਾਈ ਘੰਟੇ ਨਿਕਲ ਜਾਂਦੇ ਅੰਤਾਕਸ਼ਰੀ ਸਟਾਰਟ ਕਰੋ ਨਾ
ਹਾਂਜੀ, ਹਾਂਜੀ, ਹਾਂਜੀ।
ਅਮ-ਅ ਅੰਤਾਕਸ਼ਰੀ ਚੇ ਬੱਚਿਆਂ ਨੇ ਬਹੁਤ ਖੁਸ਼ ਹੋ ਜਾਣਾ ਐ, ਅ ਬਾਕੀ ਗੇਮਸ ਤੇ ਬਾਕੀ ਫਿਰ ਵੀ ਤੁਸੀਂ ਆਪਣਾ ਪ੍ਰੀਪੇਅਰ ਕਰਕੇ ਰੱਖਣਾ ਕਿ ਕੋਈ ਅਮ-ਬ ਚੇ ਬੋਰ ਹੋ ਨਾ ਹੋ ਜਾਣ। ਬਾਕੀ ਟੀਵੀ ਚ ਕੁਛ ਲਗਾ ਦਿੱਤੀ। ਅਮ ਬ ਬੱਚਿਆਂ ਦੀ ਅੱਜ ਕਲ ਮੂਵੀ, ਨੈਟਫਲਿਕਸ ਕੁਛ ਫਨੀ ਮੂਵੀਜ਼ ਲਗਾ ਦਿ। ਤੀਆਂ। ਤੇ ਆਪਣੇ ਕੀ ਐ ਪੰਜਾਬੀ ਫ ਫਨੀ ਮੂਵੀਆਂ ਕਿੰਨੀਆਂ ਆਂਦੀਆਂ ਨੇ ਤਲਬ ਹੱਸਣ ਲੱਗਿਆ, ਢਿੱਡ ਪੀੜ ਹੋਣ ਲ, ਐਵੇਂ ਦੀ ਲਗਾ ਦੋ ਟਾਈਮ ਪਾਸ। ਹੋਂਦਾ ਐ।
ਹਾਂਜੀ ਉਹ ਤੇ ਹੈ। ਬਸ ਕੁਛ ਨੀ ਹੁਣ ਚੀ ਏਹ ਈ ਦੇਖਦੇ ਆਂ, ਥੋੜੇਆ ਸਾ ਮਤਲਬ, ਮੈਂ ਕਿਆ ਥੋੜੀ ਸੀ ਐਡਵਾਈਸ ਲੈ ਲਾ, ਕੇ ਬਈ ਚਲੋ ਕੀ ਕਰਨਾ ਏ। ਤੇ ਬਸ ਹੁਣ ਏਹੋ ਕਿਆ ਨਾ ਹੁਣ, ਬਸ ਏਹਦੀ ਥੋੜੀ ਸੀ ਮੈਨੂੰ ਟੈਸ਼ਨ ਹੋਈ ਦੀ ਸੀ। ਚਲੋ ਤੁਹਾਡੇ ਨਾਲ ਗੱਲ ਹੋ ਕੇ ਨਾ ਹੋ ਗਈ ਮੇਰੇ ਨਾਲ। ਥੋੜਾ ਸਾ ਹੋ ਗਿਆ, ਬਈ ਕੀ ਕੀ ਕਰਨਾ ਐਦਾ। ਅੱਧੀ ਟੈਸ਼ਨ ਮੇਰੀ
ਹਾਂ ਬਾ ਏਹੀ ਹੁੰਦਾ ਬੱਚਿਆਂ ਨੂੰ, ਕੁਛ ਕੀ ਗੇਮਸ ਅਗਰ ਅਸੀਂ ਖਿਲਾ ਰੇ ਆਂ, ਅਸੀਂ ਥੋੜਾ ਪੁਰਾਣੀ ਗੇਮਸ ਸਟਾਰਟ ਕਰੀਏ। ਅਸੀਂ ਕੀ ਕੀ ਖੇਲਦੇ ਸੀ। ਕੁੜੀਆਂ ਹੁੰਦੀਆਂ ਨੇ ਅ-ਬ-ਅਸ ਸੀਂ ਆਪਣੇ ਟਾਈਮ ਚ ਸਟੈਪੂਡ ਖੇਲਦੇ ਸੀ। ਔਰ ਰੋ ਏਹ ਸਭ ਚੀਜ਼ਾਂ, ਏਹ ਆਊਟਡੋਰ ਗੇਮਸ। ਅ ਹੁਣ ਅੱਜ ਕੱਲ੍ਹ ਦੇ ਬੱਚੇ ਮੋਬਾਇਲ ਚ ਈ ਸਭ ਗੇਮਸ ਵੀ, ਔਰ
ਓਹ ਤੇ ਹੈ। ਉਹ ਤੇ ਹੈ, ਹਾਂਜੀ ਓ ਈ।
ਗੇਮਸ ਥੋੜਾ ਸਾਨੂੰ ਆਪਣੀਆਂ ਪੁਰਾਣਾ ਟਾਈਮ ਯਾਦ ਆ ਜਾਂਦੈ, ਅਸੀਂ ਵੀ ਏਦਾਂ ਖੇਲਦੇ ਸੀ। ਕੁਛ ਆਪਣੇ ਟ੍ਰਿਕਸ ਏਦਾਂ ਖੇਲੋ ਏਦਾਂ ਤੁਸੀਂ ਜਿੱਤ ਸਕਦੇ ਓ। ਐਵੇਂ ਹੋ ਜਾਂਦੈ। ਅਪਨਾ ਟਾਈਮ ਆ ਜਾਂਦੈ ਥੋੜ੍ਹਾ ਅਪ ਨਾ ਮਾਇੰਡ ਫਰੈਸ਼ ਹੋ ਜਾਂਦਾ ਐ ਤੇ ਬਾਕੀ। ਖਾਣ ਪੀਣ ਚ ਵੀ ਅ ਅਗਰ ਅਸੀਂ ਕੁਛ ਪੁਰਾਣੀਆਂ ਚੀਜ਼ਾਂ ਬਚ ਚਲੋ ਪਵਾਈਏ ਅੱਜ ਕੱਲ੍ਹ ਦੀਆਂ ਨਾ ਖਆ ਕੇ ਜਿਸ ਤਰ੍ਹਾਂ ਪਹਿਲੇ ਪਾਣੀ ਪੂਰੀ ਹੋ ਗਈ ਆਲੂ
ਹਾਂ
ਪਾਣੀਪੂਰੀ ਤੇ ਕੀ ਘਰ ਹੀ ਮਸਾਲਾ ਰੇਡੀ ਕਰੋ ਜੋ ਆਲੂ ਉਬਾਲ ਹੀ ਰਹੇ ਤੇ ਗੋਰਾ ਐਡ ਕਰ ਲੋ ਪਾਣੀਪੂਰੀ ਦਾ ਪੈਕੇਟ ਲੈ ਆਓ ਆਲੂ ਬਆਇਲ ਕਰਕੇ ਹਮ ਬ ਕੁੜੀਆਂ ਤੇ ਖੁਸ਼ ਹੋ ਗ ਖਾਂਦੀਆਂ ਨੇ ਅੱਜ ਕੱਲ੍ਹ ਕੁੜੀਆਂ ਛੱਡੋ ਮੁੰਡੇ ਵੀ ਖਾਂਦੇ ਨੇ ਥੋੜਾ ਮਿੱਠਾ ਪਾਣੀ ਰੇਡੀ ਕਰ ਲੈਣਾ ਥੋੜਾ ਨਮਕ ਵਾਲਾ ਵਿੱਚ ਪਾਣੀ ਚ ਥੋੜੀ ਥੋੜ੍ਹੀ ਬੂੰਦੀ ਪਾ ਲਿਆ ਜੇ
ਕੋਈ ਨੀ ਹਾਂਜੀ ਹਾਂਜੀ ਉਹ ਤੇ ਘ ਲਾਂ ਗ ਗਿਆ ਹਨਾ ਅੱਛ ਠੀਕ ਹੈ ਠੀਕ ਹੈ ਚਲੋ ਠੀਕ ਕਨਾ
ਹਾਂ ਓਕੇ ਓਕੇ ਬਾਏ